ਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਵਧੀਆ ਵਧੀਆ ਵਧੀਆ ਤੁਸੀਂ ਸੁਣਾਓ ਕਿਸ ਤਰ੍ਹਾਂ ਹੋ?
ਬਸ ਵਧੀਆ ਫਸ ਕਲਾਸ ਹੋਰ ਕੀ ਕਰਦੇ ਪਏਸੀਂ
ਕੁਛ ਨੀ ਬਸ ਬੈਠੇ ਦੇ ਹਾਂ ਇਸ ਟਾਈਮ ਦੇ ਫਰੀ ਹੁੰਦੇ ਹਾਂ
ਅੱਛਾ ਮੈਂ ਵੀ ਕਰਦੇ ਸਦੇ ਸੀ ਮੈਂ ਕਿਹਾ ਕਿਤੇ ਅ ਚਾਹ ਨਾਸ਼ਤਾ ਨਾ ਕਰਦੇ ਹੋਣ ਤੁਹਾਡੇ ਚਾਹ ਨਾਸ਼ਤੇ ਦਾ ਟਾਈਮ ਹੋ ਜਾਂਦਾ ਨਾ
ਹਾਂ ਨਹੀਂ ਨਹੀਂ ਹਜੇ ਨਹੀਂ ਹਜੇ ਫ
ਅੱਛਾ ਅੱਛਾ ਅੱਛਾ ਚਲੋ ਵਧੀਆ ਹੋਰ ਮ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਹਾਡੇ ਕਾਰਜ਼ ਦਿਨ ਖਾਦੇ ਸੀ ਆਲੂ ਬੈਂਗਣ ਭਰੇ ਦੇ
ਅੱਛਾ
ਤੇ ਮੇਰੇ ਹਸਬੈਂਡ ਨੂੰ ਬੜੇ ਪਸੰਦ ਆਏ
ਹਾਂ ਹਾਂ ਹਾਂ ਹਾਂ
ਤੇ ਉਹ ਉਹਨਾਂ ਦਾ ਹਣੇ ਕੰਮ ਤੋਂ ਫੋਨ ਆਇਆ ਕਹਿੰਦੇ ਉਹ ਪੁੱਛੋ ਕਿਵੇੈਂ ਬਣਾਏ ਸੀ ਲੈ ਕੇ ਕੇ ਆਓ ਤੇ ਉਹੀ ਖਾਣੇ ਨੇ
ਅੱਛਾ
ਪੁਛਦੀ ਹ ਅਸੀਂ ਤਾਂ ਕੱਟ ਕੇ ਬਣਾਦੇ ਹਾਂ ਕਾਲੇ ਉਹ ਬੈਂਗਨ ਜਿਹੜਾ ਹੁੰਦਾ ਨੇ ਕੱਟ ਕੇ ਤੜਕਾ ਲਾ ਕੇ ਕੁੱਕਰ ਸਿਟੀ ਮਰਾ ਦਿੰਦੇ ਆ ਐਵੇਂ ਬਣਾ ਲੈਂਦੇ ਆ ਕਹਿੰਦੇ ਮੈਂ ਉਹ ਨੀ ਖਾਣੇ ਉਹੀ ਖਾਣੇ ਨੇ ਜਿਹੜੇ ਉਓਧਰ
ਅੱਛਾ ਸਾਡੇ ਘਰ ਖਾਦੇ
ਹਾਂ ਬਸ ਉਹ ਤਿੰਨ ਚਾਰ ਦਿਨ ਤੋਂ ਕਹਿੰਦੇ ਨੇ ਕਹਿੰਦੇ ਅੱਜ ਰੋਟੀ ਬਣਾਉਣੀਏ ਤੇ ਉਹੀ ਬਣਾਉਣਾ ਮੈਂ ਕਿਹਾ ਚਲੋ ਮੈਂ ਪੁੱਛ ਲੈਂਦੀ ਹਾਂ ਫੋਨ ਕਰਕੇ ਬੈਂਗਨ ਤੇ ਮੈਂ ਲੈ ਆਈ ਸੀ ਸਵੇਰੇ- ਛੋਟੇ-ਛੋਟੇ ਮੈਂ ਕਿਹਾ ਪੁੱਛਾਂ ਵੀ- ਕਿਵੇਂ ਬਣਾਉਂਦੇ ਹੋ ਤੁਸੀਂ-
ਹਾਂ-
ਨਾਲ ਚਾਵਲ ਹਮ ਮੈਨੂੰ ਦੱਸਿਆ ਜੇ- ਰ
ਪਾ ਕੇ ਬਣਾਣੇ ਨਾ- ਆਲੂ ਔਰ ਬੈਗਣ ਬਣਾਉਂਦੇ ਅਸੀ ਤੇ-
ਪਾਏ ਦੇ ਸੀ-
ਹਾਂ ਆਲੂ- ਪਾਣੇ ਆਂ ਅਸੀ ਤੇ- ਤੁਸੀਂ ਕੰਮ ਕਰੋ- ਤੇ ਵਤਊ ਨਾ ਉੱਤੋਂ ਦੀ ਨਾ ਤੁਸੀਂ ਵਤਊਆਂ ਨੂੰ ਉੱਤੋ ਤੋਂ ਥੋੜ੍ਹਾ ਜਿਹਾ ਲਾ ਦਉ- ਉਹ ਡੰਡੀਆਂ ਦੇ ਕੋਲ ਹਾਂ ਅੱਧੀ ਡੰਡੀ ਜ਼ਿਆਦਾ ਹਾਂ ਜਿਸ - ਡੰਡੀ ਹੁੰਦੀ ਹੇ ਨਾ- ਅੱਧੀ ਟੰਡੀ ਲਾ ਲ ਹੋਰ ਅਹਸ- ਸਾਈਡ ਚ ਜਿੜੇ ਲੱਗੇ ਹੁੰਦੇ ਉਹਨਾਂ ਨੂੰਥੋੜੇ ਥੋੜੇ ਲਾ ਦੋ-
ਅੱਛਾ -ਅੱਛਾ ਹਾਂ- ਹਾਂ ਨਹੀਂ ਤੁਸੀਂ ਡੰਡੀਆਂ ਰੱਖੀਆਂ ਹੋਈਆਂ ਸੀ ਮੈਂ ਦੇਖਿਆ-
ਉਹ ਸ ਲਿਆ ਗ ਫੇਿਰ ਉਹਨਾਂ- ਚੰਗੀ ਤਰ੍ਹਾਂ ਧੋ ਧੋਗੇ ਨਾ ਤੇ ਦੋ ਉਹਨਾਂ ਜ ਪੀਸ ਨਾਲ ਧੋ ਕੇ ਰੱਖ ਦੋ ਪਹਿਲਾਂ ਮਸਾਲਾ ਤਿਆਰ ਕਰ ਲੋ- ਸਨ ਤੇ ਦੋ- ਚਾਰ ਸਿੰਘ ਦੇ ਦਾਨੇ ਮੂੰਗਫਲੀ ਦੇ ਦਾਨੇ ਨੇ ਮੂੰਗਲੀ ਆਉਂਦੀ ਨਾ ਕੱਚੀ ਜਿਹੜੀ-
ਹਾਂਜੀ-
ਹਾਂ ਹਾਂ ਮੂੰਗਫਲੀ ਦੇ ਦਾਣੇ- ਪਾ ਲੋ ਚਾਰ- ਪੰਜ ਤੇ ਨਾਲ- ਤੁਸੀਂ ਉਹਦੇ ਚ ਅਹ ਲਸਣ, ਮੂੰਗਫਲੀ ਦੇ ਦਾਣੇ ਤੇ ਥੋੜ੍ਹਾ ਜਿਹਾ ਹਰਾ ਧਨੀਆ ਲਓ ਥੋੜ੍ਹਾ ਸੁੱਕਾ ਧਨੀਆ-
ਅੱਛਾ-
ਸੁਕਾ ਧਨੀਆਂ ਵੀ ਲਓ- ਤੇ ਨੂਣ- ਮਿਰਚ, ਹਲਦੀ-
ੱਛ-
ਇਹ ਸਭ ਚੀਜ਼ਾਂ ਨਾ ਮਿਕਚਰ 'ਚ ਪਾ ਲਓ- ਹਨਾ ਹਰੀ ਮਿਰਚ ਨਾਲ ਹਰੀ- ਆਂ ਮਿਰਚਾਂ ਦੋ ਪਾ ਲਿਆ ਜੇ ਜਿਸ ਹਿਸਾਬ ਨਾਲ ਤੁਸੀਂ ਤਿੱਖਾ ਖਾਂਦੇ ਹੋ ਨਾ ਉਸ ਹਿਸਾਬ ਨਾਲ ਹਰੀਆਂ ਉਸ ਹਿਸਾਬ ਨਾਲ ਮਿਰਚਾਂ ਪਾ ਲਿਆ ਸੀ ਪਾ ਕੇ ਨਾ ਤੇ ਉਹਨੂੰ ਤੁਸੀਂ ਉਹ ਕਰ ਲਿਆ ਜੇ ਅਹ ਤੇ ਾ ਕਰਕੇ ਤੇ ਪਾ ਕੇ ਨਾ ਤੇ ਉਹਨੂੰ ਮਿਕਚਰ ਚ ਗ੍ਰੈਂਡ ਕਰ ਲ ਹਾਂ ਗਰੈਂਡ ਕਰਕੇ ਤੇ ਜਿਹੜੇ ਤੁਹਾਡੇ ਵਤੋ ਨੇ ਨਾ ਉਹਨਾਂ ਦੇ ਚਾਰ ਚਾਰ ਪੀਸ ਕਰ ਲਿਆ ਤੇ ਚਾਰ ਮਤਲਬ ਕਿ ਪੂਰੇ ਨਾ ਪੀਸ ਕਰੀਏ ਜੇਥੋੜੇ ਥੱਲੇ ਉਹਦੀ ਰਹਿਣ ਦਿਆ ਜੇ ਭਰਨ ਵਾਸਤੇ ਭਰਨ ਵਾਸਤੇ ਉਹਨੂੰ ਭਰਦਿਆ ਜੇ ਉਹ ਪੀਸ ਉਹ ਜਿਹੜਾ ਮਸਾਲਾ ਤਿਆਰ ਕੀਤਾ ਤਾਂ ਹੈਗਾ ਨਾ ਤੁਸੀਂ ਦੇ ਵਿੱਚ ਭਰਦੇ ਆ ਜੀ ਹਲਕਾ ਜਿਹਾ ਤੇਲ ਪਾ ਲਿਆ ਜੇ ਮਸਾਲੇ ਦੇ ਵਿੱਚ ਥੋੜਾਜਿਹਾ
ਉਹ ਮਸਾਲਾ ਖਿਲ ਰਹੇ ਨੇ ਉਹਦੇ ਵਾਸਤੇ
ਹਾਂ ਹਾਂ ਹਾਂ ਇੱਕ ਚਮਚ ਮਸਾਲੇ ਚ ਤੇਲ ਪਾ ਕੇ ਉਹ ਤੁਸੀਂ ਭਰਦੇ ਆ ਜੇ ਹਨਾ ਫੇਰ ਉਹ ਭਰ ਕੇ ਕਿਤੇ ਇੱਕ ਪਾਸੇ ਰੱਖ ਦਿਓ ਤੇ ਥੋੜੇ ਜਿਹੇ ਆਲੂ ਕੱਟ ਕੇ ਰੱਖ ਲਓ ਫੇਰ ਤੁਸੀਂ ਲੈਲੋ ਗੰਡੇ ਪਿਆਜ਼ ਪਿਆਜ਼ ਹਾਂ ਪਿਆਜ਼ ਪਿਆਜ ਨੂੰ ਕੱਟ ਕੇ ਮਿਕਚਰ ਚ ਕਰੈਸ਼ ਕਰਕੇ ਨਾ ਪਿਆਜ਼ ਭੁੰਨ ਲਓ ਪਿਆਜ ਥੋੜ੍ਹ ਚੰਗੀ ਤਰ੍ਹਾਂ ਭੁੰਨ ਲਿਆ ਨਹੀਂ ਤੇ ਫਿਰ ਮਿੱਠੇ ਮਿੱਠੇ ਲੱਗਦੇ ਬਰਾਉਨ ਕਰ ਲਿਆ ਜ ਇੱਕਦਮ ਹਾਂ ਤੇ ਭੁੰਨ ਕੇ ਤੇ ਦੋ ਟਮਾਟਰ ਦੋ ਤਿੰਨ ਜਿਸ ਤ੍ਹਾਂ ਤੁਸੀਂ ਹਿਸਾਬ ਦੇ ਨਾਲ ਸਬਜ਼ੀ ਬਣਾਉਂਦੇ ਹੀ ਹੋ ਤੁਸੀਂ
ਹਾਂਜੀ ਹਾਂਜੀ ਤੜਕਾ ਉਵੇਂ ਹੀ ਲੱਗਦਾ ਜਿਵੇਂ ਪਿਆਜ ਟਮਾਟਰਾ ਦਾ ਲਗਦਾ
ਉਹ ਤੁਸੀਂ ਚੰਗੀ ਤਰ੍ਹਾਂ ਭੁੰਨ ਕੇ ਫੇਿਰ ਉਹਦੇ ਚ ਤੁਸੀਂ ਲੂਣ ਮਿਰਚ ਹਲਦੀ ਕਿਉਂਕਿ ਵਤਯੁਆ ਚ ਵੀ- ਪਾਈ ਦੀ ਹੈ ਨਾ
ਹਾਂ ਹਿਸਾਬ ਦੀ ਗ੍ਰੇਵੀ ਦੇ ਹਿਸਾਬ ਨਾਲ ਪਾਵਾਂਗੇ ਨਾ ਜਿਵੇਂ ਟਮਾਟਰ ਪਿਆਜ ਪਏ ਨੇ ਉਸ ਹਿਸਾਬ ਨਾਲ ਪਾਲਾਂਗੀ
ਫੇਰ ਤੁਸੀਂ ਵਿਚ ਓ ਪਾ ਲਓ ਟਮਾਟਰ ਪਾ ਕੇ ਭੁੰਨ ਲਓ ਚੰਗੀ ਤਰ੍ਹਾਂ ਭੁੰਨ ਕੇ ਤੇ ਉਸ ਵਿੱਚ ਬਤਾਊ ਪਾ ਦਿਓ ਤੇ ਆਲੂ ਪਾ ਦੋ, ਹੂੰ, ਫੇਰ ਉਹਨੂੰ ਥੋੜੀ ਜਿਹੀ ਨਾ ਇੱਕ ਚਮਚਾ ਕੜਸ਼ੀ, ਛੋਟੀ ਦਹੀ ਪਾਂ ਦੋ ਵਿੱਚ ਦਹੀਂ ਪਾ ਕੇ ਥੋੜਾ ਭੁੰਨ ਕੇ ਤੇ ਥੋੜ੍ਹਾ ਪਾਣੀ ਪਾ ਕੇ ਨਾ ਤੇ ਢੱਕ ਦੋ। ਜ਼ਿਆਦਾ ਪਾਣੀ ਨਾ ਪਾ ਦਿਓ ਇੱਕ ਛੋਟਾ ਕੱਪ ਪਾਣੀ ਦਾ ਪਾ ਕੇ ਤੇ ਢੱਕ ਦੋ ਨਿੱਕੀ-ਨਿੱਕੀ, ਅੱਗ-ਅੱਗੇ ਉਹਨੂੰ ਰਿੱਝਣ ਦੋ ਥੋੜੀ-ਥੋੜੀ ਦੇਰ ਬਾਦ ਉਤੇ ਨੀ, ਕਰਦੇ ਰਿਹਾ ਜਾ ਉਹਦੇ ਨਾਲ ਕੀ ਹੋ ਨੀ ਥੋੜ੍ਹੀ ਅੱਗ ਅੱਗੇ ਬਣਾਓਗੇ ਨਾ ਤੇ ਸਵਾਦ ਆਦੀ ਹੈ ਸਬਜ਼ੀ, ਸਵਾਦ ਬਣਦੀ ਬੜੀ ਹੋਰ ਗੱਲ ਵੀ ਜਾਂਦੀ ਐ ਚੰਗੀ ਤਰਾ ਤਾ ਤੇਜ਼ ਹੋਏਗਾ ਨਾ ਫੇਰ ਉਹ ਗਲਦੀ ਨੀ ਕੱਚੀ ਰਹਿ ਜਾਦੀ ਐ। ਮਸਾਲਾ ਬਾਹਰ ਤੇ ਨਹੀ ਨਿਕਲੇਗਾ, ਨਹੀਂ-ਨਹੀਂ ਔ। ਮਸਾਲਾ, ਬਾਹਰ ਨੀ ਨਿਕਲੇਗਾ ਤੁਸੀਂ ਪਾਣੀ ਕੋਈ ਜ਼ਿਆਦਾ ਥੋੜੇ ਨਾ ਪਾਂ ਰਹੇ ਹੋ ਨਾ ਨਹੀਂ। ਉਹ ਨੀ ਨਿਕਲਦਾ ਕਿਉਂਕਿ ਉਹਦੀ ਜਿਹੜੀ ਮੂੰਗਫਲੀ ਪਾਈ ਦੀ ਨਾ ਅਸੀਂ, ਉਹ ਮੂਫਲੀ ਨਾ, ਪਕੜ ਕੇ ਰੱਖਦੀ ਹੈ ਮਸਾਲੇ ਨੂੰ। ਤਾਂ ਮੂੰਗਫਲੀ ਪਾ ਦਿੰਨੇ ਹਾਂ ਅਸੀਂ,
ਤੇ ਹਲਕਾ ਬਹੁਤਾ ਪਾਣੀ ਤੇ ਪਾਣਾ ਪਏਗਾ ਨਾ ਸਬਜ਼ੀ
ਕਪ ਇਕ ਕਪ ਪਾਣੀ,
ਉਹੀ ਕਹਿ ਰਹੀ ਸੀ ਨਾ ਕਿ ਪਾਣੀ ਪਾਣ ਨਾਲ ਪਾਣ ਨਾਲ, ਚਾਏ ਮਸਾਲਾ
ਨਹੀਂ ਆਏਗਾ, ਤੁਸੀਂ ਕਪ ਪਾਣੀ ਪਾ ਕੇ, ਤੇ ਟੱਕ ਕੇ ਨੀ ਤੇ ਰੱਖ ਦੋ ਵੀਹ ਪੱਚੀ ਮਿੰਟ ਲੱਗਣਗੇ ਤੁਹਾਡੀ ਸਬਜ਼ੀ ਤਿਆਰ ਹੋ ਜਾਏਗੀ ਬੜੀ ਵਧੀਆ ਫੇਰ ਉੱਤੋਂ ਤੁਸੀਂ ਉਹਦੇ ਤੇ ਜਦ ਬਣ ਜਾਏ। ਆਮਚੂਰ ਜਰੂਰ ਪਾਇਆ ਜਿਵੇਂ ਆਮਚੂਰ ਕਹਿਣਾ ਸ਼ਾਇਦ। ਭੁੱਲ ਗਈਆਂ। ਭੁੱਲ, ਮਸਾਲੇ 'ਚ, ਮਸਾਲੇ ਆਮਚੁਰ ਪਾ ਲਿਆ। ਨਾ ਨਾਲ ਜਿਸ ਲਈ ਗ੍ਰੈਂਡ ਕਰੋਗੇ ਲਸਣ ਵਗੈਰਾ ਸੋ
ਅੱਛਾ ਤੇ ਇੱਕ ਤੁਸੀਂ ਹੋਰ ਕਹਿ ਰਹੇ ਸੀ ਬਿਨਾਂ ਆਲੂਆਂ ਬੰਦੇ ਨੇ ਬੈਂਗਣ ਤੇ ਮੈਨੂੰ ਉਹ ਵੀ ਦੱਸੋ ਮੈਂ ਇੱਕ ਦਿਨ ਟਰਾਈ ਕਰਾਂਗੇ ਬਿਨਾਂ ਆਲੂਆਂ ਤੋਂ ਕੇਸਟਾਂ ਬਨ ਤੁਸੀਂ ਇੱਕ ਵਾਰੀ ਬਣਵਾਏ ਰੈਸਟੋਰੈਂਟ ਸੀ ਨਾ ਬਹੁਤ ਸਵਾਦ ਸੀ ਤੁਸੀਂ ਕਹਿੰਦੇ ਸੀ ਮੈਂ ਘਰ ਬਣਾਉਦੀ ਹਾਂ
ਹਾਂ ਉਹ ਵੀ ਮਤਲਬ ਕਿ ਮਸਾਲਾ ਇਸ ਤਰ੍ਹਾਂ ਹੀ ਤਿਆਰ ਹੁੰਦਾ ਉਹਦਾ ਵੀ ਜਿਸ ਤਰ੍ਹਾਂ ਇਹ ਕੀਤਾ ਹੈ ਨਾ
ਅੱਛਾ
ਥੋੜਾ ਮਸਾਲਾ ਜਿਆਦਾ ਤਿਆਰ ਕਰ ਲਈਦਾ
ਮਟੀਰੀਅਲ ਜਿਆਦਾ ਪਾ ਲ
ਟੀਰੀਅਲ ਜ਼ਿਆਦਾ ਤਿਆਰ ਕਰਨਾੈਂਦਾ ਥੜਾ ਜਿਹਾ ਇਹਦੇ ਨਾਲ ਬਿਲਕੁਲ ਭਰ ਲਓ ਮਸਾਲਾ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਗ੍ਰੈਂਡ ਵਗੈਰਾ ਕਰਕੇ ਲੂਣ ਮਿਰਚ ਵਿੱਚ ਹਰੀ ਮਿਰਚ ਪਾ ਲ ਲੋ ਸੁੱਕਾ ਧਨੀਆ ਪਾਾਲਓ ਥੋੜ੍ਹਾ ਗਰਮ ਮਸਾਲਾ ਪਾ ਲ ਲੋ
ਅੱਛਾ
ਅਤੇ ਕਿਉਂਕਿ ਗਰਮ ਮਸਾਲਾ ਉੱਥੋਂ ਦੀ ਵੀ ਪਾਉਣਾ ਹੁੰਦਾ ਹੈ ਤੇ ਉਹ ਤੁਸੀਂ ਅਹ ਮਤ ਮਤਲ ਕਿ ਨਾ ਥੋੜ੍ਹੀ ਉਹਨੂੰ ਅੱਧੀ ਸੀਟੀ ਮਰਵਾ ਲੋ ਨਾਂ ਤੇ ਜ਼ਿਆਦਾ ਵਧੀਆ ਰਹਿੰਦੇ ਨੇ ਉਹ ਵਾਲੇ ਖਾਲੀ ਵਧੋਂ ਹਾਂ ਬੈਗ ਨੂੰ ਬਤਾਊਂਆਂ ਨੂੰ ਖਾਲੀ ਪਰ ਉਹਦੇ 'ਚ ਆਲੂ ਨਹੀਂ ਪਾਣੇ
ਹਾਂ ਹੀ ਪੁੱਛੇ ਤੁਸੀਂ ਬਿਨਾਂ ਆਲੂਆਂ ਤੋਂ ਵੀ ਬਣਾਏ ਸੀ
ਜਿਸ ਤਰ੍ਹਾਂ ਹੀ ਭੁੰਨਣਾ ਤੁਸੀਂ ਜਿਸ ਤ੍ਹਾਂ ਹੁੰਣ ਭੁੰਨਿਆ ਨਾ ਜਿਸ ਤ੍ਹਾਂ
ਮਸਾਲਾ ਹੀ ਸਭ ਪਏਗਾ ਪਿਆਜ ਟਮਾਟਰ ਦੋਨੋ
ਹਾਂ ਪਿਆਜ਼, ਟਮਾਟਰ ਇਸ ਤਰ੍ਹਾਂ ਬਰਾਊਨ ਗੰਢੇ ਕਰਕੇ ਪਾ ਲਿਆ ਕੇ ਸਰੋ ਦੇ ਤੇਲ ਚ ਬਣਾਇਆ ਹੋਵੇ ਤੇ ਜ਼ਿਆਦਾ ਸਵਾਦ ਬਣਨੇਗੀ, ਵੈਸੇ ਵੀ ਸਾਡੇ ਲੋਕਾਂ ਚ ਸਰੋਂ ਦਾ ਤੇਲ ਮਿਲਦਾ।
ਹਾਂ, ਅਸੀ ਸਰੋਂ ਦਾ ਹੀ ਤੇ ਰਿਫਾਂਈਡ ਤੇ ਔਵੇ ਪਰੋਂਠੀਆਂ ਵਗੈਰਾ ਹੋ ਗਿਆ। ਯਾਂ ਫਿਰ, ਪੂੜੀਆਂ ਤਲਣੀਆਂ ਹੁੰਦੀਆਂ ਨੇ ਤਾਂ ਰਿਫਾਈੰਡ ਯੂਜ ਕਰਦੇ ਆ ਤੇ ਅਦਰਵਾਈਜ਼ ਤੇ ਸਰੋਂ ਦਾ ਹੀ ਵਧੀਆ ਰਹਿੰਦਾ। ਹਮ।
ਹਾਂ, ਸਰੋ ਦੇ ਤੇਲ ਚ ਬਣਾਇਆ ਜੇ, ਬੜੀ ਸੁਆਦ ਲੱਗੇਗੀ ਸਬਜ਼ੀ ਜੀ।
ਅੱਛਾ।
ਤੇ ਉਹ ਵੀ ਤੁਸੀਂ, ਅਹ, ਧੀਰੇ ਹੀ ਅੱਗ ਤੇ ਬਣਾਇਆ ਜੇ। ਉਹ ਬੰਦਾ ਕੀ, ਹਾਂ ਘਟ ਸੇਕ ਦੇਕੇ, ਜੇ ਸੀਟੀ ਮਰਾਓਗੇ, ਤੇ ਤਾਂ ਵੀ ਥੋੜਾ ਘੱਟ ਤੇ ਤੇ ਅੱਧੀ ਸੀਟੀ ਵੱਜੇ ਫਿਰ ਖੋਲ ਕੇ ਉਹਨਾ ਨੂੰ ਕਰ ਲਿਆ ਜੇ ਉਹ ਜਿਹੜਾ ਮਸਾਲਾ ਬਚੇਗਾ ਨਾ ਭਰਨ ਦੇ ਬਾਅਦ, ਜ਼ਿਆਦਾ ਕੁਆਂਟਿਟੀ ਗਈ, ਉਸਦੇ ਵਿੱਚ ਹੀ ਪਾ ਦਯਾ ਦੇ।
ਅੱਛਾ, ਗਰੇਵੀ ਦੇ ਵਿੱਚ ਪਾਦਾ।
ਉਹ ਜਿਹੜਾ ਤੁਸੀਂ ਇਹ ਕਹਿ ਰਹੇ ਹੋ, ਅੱਗੇ ਮਤਲਬ ਕਿ ਉਹ ਵਾਲੇ ਬਤੌਓ ਤੇ ਨੀ ਕਹਿ ਰਹੇ, ਜਿਹੜਾ ਬਿਨਾਂ ਪਿਆਜ- ਗੰਡਿਆਂ ਦੇ ਬਣਾਏ ਸੀ। ਮੈਂ ਟਮਾਟਰ
ਹਾਂ ਓਹੀ ਵਾਲੇ ਤੇ ਪੁੱਛ ਰਹੀ ਹ, ਜਿਹੜੇ ਦੁਬਾਰਾ ਉਹਨੇ ਮੈਂ ਪੁੱਛਿਆ ਨਾ, ਉਹ ਭਰ ਕੇ ਜਿਹੜੇ ਬਣਾਏ ਸੀ। ਬਿਨਾਂ ਆਲੂਆਂ ਦੇ ਸੀ ਉਹ।
ਹ ਆਲੂ ਵੀ ਨਹੀਂ ਪੈਂਦੇ, ਉਹਦੇ ਚ ਗੰਡੇ ਵੀ ਨਹੀਂ ਪੈਂਦੇ, ਉਹਦੇ ਚ ਟਮਾਟਰ ਵੀ ਨਹੀਂ ਪੈਂਦੇ।
ਤੇ ਫਿਰ ਏਦਾਂ ਕਿਵੇਂ? ਉਹ ਤੁਸੀ ਮਸਾਲਾ ਵੀ ਬੜਾ ਸੀ ਉਹਨਾਂ ਚ ਗਰੇਵੀ ਜਿਸ ਤਰ੍ਹਾਂ, ਹਾਂ।
ਕੀ ਏ ਮੂਫਲੀ ਪਾ ਲਈ। ਕੱਚੀ, ਜਿਹੜੀ ਉਹ ਮੂਫਲੀ ਤੇ ਆਮਚੂਰ, ਲੂਣ, ਮਰਚ, ਹਲਦੀ ਤੇ ਲਸਣ, ਉਹਦੇ ਚ ਲਸਣ ਥੋੜ੍ਹਾ ਜ਼ਿਆਦਾ ਪੈਂਦਾ ਐ।
ਅੱਛਾ, ਕੋਈ ਗੱਲ ਨਹੀਂ ਉ ਤੇ ਪਾਲਾਂਗੇ।
ਥੋੜ੍ਹਾ ਜ਼ਿਆਦਾ ਹੁੰਦਾ ਹੈ ਨਾ, ਤੇ ਉਹਦਾ ਗ੍ਰੇਵੀ ਬਣਦੀ ਹੈ ਜ਼ਿਆਦਾ। ਥੋੜ੍ਹਾ ਜ਼ਿਆਦਾ ਲਸਣ ਪੈਂਦਾ ਤੇ ਉਹਨਾ ਨੂੰ ਵੀ ਮ ਚਰਜੀ ਕ੍ਰੈਸ ਕਰ ਲੈਂਦਾ। ਮਿਕਚਰ ਚ ਮਤਲਬ ਕਿ ਘੁਮਾ ਲੋ ਨਾ ਤੇ ਇਹ ਹੋ ਜਾਂਦਾ ਕਿ ਸਾਰਾ ਮਿਕਸ-
ਮਿਕਸ ਹੋ ਜਾਂਦਾ ਹਾਂ ਨਾਲੇ ਚੀਜ਼ ਵੀ ਅੱਛੀ ਗ੍ਰੈਂਡ ਹੋ ਜਾਂਦੀ-
ਔਰ ਲਸਣ ਨੂੰ ਵੀ- ਚੰਗੀ ਤਰ੍ਹਾਂ ਗ੍ਰੈਂਡ ਹੋ ਜਾਂਦਾ- ਫ ਉਹਨਾ ਨੂੰ ਭਰ ਕੇ- ਕੇ ਨਾ ਉਹ ਜਿਹੜੇ ਭਰਦੇ ਆ ਨਾ ਉਹਨੂੰ ਹੱਥ ਦੇ ਨਾਲ ਨਾ ਵਾਪਸ ਦਬਾ ਲਈਦਾ ਤਾਂ ਕਿ ਉਹ ਅੰਦਰ ਹੀ ਰਹਿੰਦਾ ਮਸਾਲਾ- ਉਹਨੂੰ ਸੀਟੀ ਹੀ ਵਜੀ- ਦੀਏ। ਉਹਦੇ ਚ ਤੁਸੀਂ ਕੁੱਝ ਉਹਦੇ ਚ ਸਿਰਫ ਸਰ੍ਹੋਂ ਦਾ ਤੇਲ ਪਾਨਾਏ ਸਰ੍ਹੋਂ ਦਾ ਤੇਲ ਪਾ ਕੇ ਨਾ ਤੇ ਤੁਸੀਂ ਉਹ ਵਤੋਉ ਪਾ ਤੇ ਉਹ ਜਿਹੜਾ ਮਸ ਸਾਲਾ ਤਿਆਰ ਕੀਤਾ ਹੋਏਗਾ ਨਾ ਜਿਹੜਾ ਅਸੀਂ ਜਿਹੜਾ ਭਰਾਂਗੇ ਉਹਦੇ ਬਾਦ ਬੱਚੇਗਾ। ਮੈਂ ਕਹਿ ਨਾ ਜਾਦਾ ਮਸਾਲਾ ਪਾਨਾਏ। ਬਨਾਨਾਏ ਉਹ ਮਸਾਲਾ ਵਿੱ ਚ ਪਾ ਦੇਨਾਏ। ਬਤਊ ਪਾ ਕੇ, ਉਹ ਮਸਾਲਾ ਪਾ ਕੇ ਨਾ ਚੰਗੀ ਤਰ੍ਹਾਂ ਮਿਕਸ ਕਰਕੇ ਫੇਰ ਉਹਨੂੰ ਸੀਟੀ ਮਰਾ ਦੋ ਅਦੀ ਤੇ ਉਹ ਬੜੇ ਈ ਸਵਾਦ ਬਨਦੇ ਨੇ ਵਤਊ ਉਹ ਵਾਲੇ ਵੀ। ਹੁਨ ਤੁਸੀਂ ਯਾਦ ਦੁਇਆ ਨਾ ਹੁਨ ਮੈਂ ਵੀ ਕੱਲ ਬਨਾਨੇ ਨੇ ਦੁਆਂਰਾਂ ਈ ਬਤਊ
ਹਾਂ, ਮੈਂ ਕਿਹਾ ਹਲੇ ਮੈਂ ਲੈ ਜਾਦਾ ਆਈ ਸੀ ਮੈਂ ਕੇ ਦੋ ਦਿਨ ਲਗਾਤਾਰ ਖੁਆਂਵਾਂਗੀ। ਇੱਕ ਦਿਨ ਅੱਜ ਆਲੂਆਂ ਵਾਲੇ ਬਨਾ ਲਾਂਗੀ ਤੇ ਦੋ ਦਿਨ ਰੁਕ ਕੇ ਫੇਰ ਸਾਦੇ ਬਨਾ ਲਾਂਗੀ। ਜਿਹੜੇ ਹੁਨੇ ਤੁਸੀਂ ਦੱਸਿਆ ਨਾ, ਮੈਂ ਕਿਹਾ ਦੋਨੋ ਟੇਸਟ ਕਰਾਂ ਦਾ-
ਮੇਰੀ ਵੀ ਕੁੜੀ ਆਨ ਵਾਲੀ ਏ ਨਾ ਕੱਲ ਤੇ ਉਹ ਬੜੇ ਖੁਸ਼ ਹੋ ਕੇ ਖਾਂਦੀ ਏ ਤੇ ਫੇਰ ਮੈਂ ਵ ਵੀ ਕੱਲ ਬਨਾਵਾਂਗੇ ਆਪਨੀ ਕੁੜੀ ਵਾਸਤੇ, ਤਾ ਕਰਕੇ
ਕੋਈ ਨੀ ਚਲੋ ਮੈਂ, ਮੈਂ ਉਹੀ ਪੁੱਛ ਛਣਾ ਸੀ ਮੈਂ ਕਿਹਾ ਉਹ ਦੇਖ ਪੁੱਛ ਤੇ ਰੈਸਪੀ ਪੁੱਛਾਂ ਫੇਰ ਬਨਾਦੀਆਂ ਦੇਖਾਂਗੀ ਦੱਸਾਂਗੀ ਬਨਾ ਕ ਤੇ ਕਿਵੇਂ ਬੰਨਦੇ ਨੇ
ਹਾਂ, ਹਾਂ, ਹਾਂ, ਹਾਂ। ਕੋਈ ਗੱਲ, ਚਲੋ ਹੋ ਸਤਿ ਸ੍ਰੀ ਅਕਾਲ। ਠੀਕ ਏ।